ਸਤਿ ਸ਼੍ਰੀ ਅਕਾਲ, ਦੀਦੀ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਠੀਕ ਹੋ ਜੀ?
ਹਾਂਜੀ, ਤੁਸੀਂ ਦੱਸੋਂ?
ਬਸ ਵਧੀਆ ਜੀ, ਹੋਰ ਘਰ ਸਭ ਠੀਕ ਨੇ?
ਹਾਂਜੀ, ਵਧੀਆ।
ਹੋਰ ਕੀ ਕਰ ਰਹੇ ਹੋ ਤੁਸੀਂ?
ਕੁਛ ਨੀ, ਬਸ ਬੈਠੇ ਸੀ।
ਅੱਛਾ, ਉਹ ਨਾ ਮੈਂ ਸੁਣਿਆ ਸੀ, ਵੀ ਤੁਸੀਂ ਪਿਛਲੇ ਸਾਲ ਨਾ ਮਨੀਕਰ ਆ, ਅਸੀਂ ਮਨੀਕਰਨ ਸਾਹਿਬ ਗਏ ਸੀ। ਤੇ ਤੁਹਾਡੇ ਪਾਪਾ ਜੀ ਦਾ ਫੋਨ ਆਇਆ ਸੀ ਸਾਨੂੰ। ਤੇ ਮੈਨੂੰ ਨਾ ਵਟਸਐਪ ਤੇ ਵੀ ਮੈਸੇਜ ਆਇਆ ਸੀ, ਤੇ ਉਹ ਪੁੱਛ ਰਹੇ ਸੀ ਮੈਨੂੰ, ਸ਼ਾਇਦ ਵੀ ਤੁਸੀਂ ਕਿਵੇਂ ਗਏ ਸੀ?
ਹਾਂਜੀ।
ਹਾਂਜੀ।
ਤੇ ਮੈਂ ਤੁਹਾਨੂੰ ਫਿਰੋ ਦੱਸ ਦੇਨੀ ਆ, ਤੇ ਜਦੋਂ ਆਪਾਂ ਪਲੈਨ ਬਣਾਇਆ ਨਾ। ਹਾਂਜੀ, ਤੇ ਪਹਿਲੇ ਤੇ ਨਾ ਮੇਰੀ ਮੰਮਾ ਤੇ ਮਨਾ ਹੀ ਕਰ ਰਹੇ ਸੀ, ਜਾਣ ਵਾਸਤੇ। ਅੱਛਾ ਜੀ, ਮੰਮੀ ਕਹਿੰਦੇ ਕਿ ਅਸੀਂ ਤੇ ਜਾਣਾਗੇ ਵੀ, ਬਹੁਤ ਔਖਾ ਆ ਜਾਣਾ ਬਹੁਤ ਦੂਰ ਪੈ ਜਾਂਦਾ ਐ, ਹਾਂਜੀ।
ਫੇਰ ਅਸੀਂ ਸਾਰਿਆਂ ਨੇ ਮਨਾਇਆ ਮੰਮੀ ਨੂੰ, ਵੀ ਚਲੋਂ ਚਲੋਂ ਤੁਸੀਂ ਵੀ ਚਲੋਂ ਵੀ ਇੰਜੋਏ ਕਰਾਂਗੇ, ਨਾਲ ਸਾਡੇ ਨਾ ਮਾਮਾ ਜੀ ਦੇ ਬੱਚੇ ਵੀ ਸੀਗੇ। ਹਾਂਜੀ, ਫਿਰ ਅਸੀਂ, ਅਹ ਉੱਥੇ ਨਾ ਟ੍ਰਰੇਨ ਵੀ ਸ਼ਾਇਦ ਜਾਂਦੀ ਹੋਏਗੀ।
ਅੱਛਾ ਜੀ, ਤੇ ਪਹਿਲਾਂ ਅਸੀਂ ਸੋਚਦੇ ਵੀ ਟ੍ਰੇਨ ਚ ਚਲੇ ਜਾਈਏ। ਫੇਰ ਉਹ ਕਹਿੰਦੇ ਕਿ ਟ੍ਰੇਨ ਵਿੱਚ ਤੇ ਜਾਣਾ ਬਹੁਤ ਔਖਾ ਐ, ਬੀ ਹਰ ਕੋਈ ਸਾਰੇ ਉੱਪਰ ਨਾ, ਗਰਮੀ ਦਾ ਮੌਸਮ ਸੀ, ਬਹੁਤ ਜ਼ਿਆਦਾ ਗਰਮੀ ਸੀ, ਟ੍ਰੇਨ ਵਿੱਚ ਰਸ਼ ਵੀ ਬਹੁਤ ਜ਼ਿਆ ਦਾ ਸੀ, ਹਾਂਜੀ।
ਹਾਂ
ਹਾਂ ਆ, ਤੇ ਫੇਰ ਸਾਰੇ ਕਹਿੰਦੇ ਵੀ ਟ੍ਰੇਨ ਚ ਤੇ ਨਹੀ ਜਾਣਾ, ਫਰ ਅਸੀਂ ਨਾ ਕੈਬ ਬੁੱਕ ਕਰੀ ਇੱਕ। ਅੱਛਾ ਜੀ। ਗੱਡੀ ਕਰ ਲਈ ਸੀ ਹਾਂਜੀ, ਗੱਡੀ ਵਿੱਚ ਡਰਾਈਵਰ ਵੀ ਸੀ, ਡਰਾਈਵਰ ਦੇ ਨਾਲ ਫਿਰ , ਅੱਠ ਪਤਾ ਨੋ ਸੀਟਾਂ ਹ ਦੀ ਮਿਲੀ ਸੀ ਸਾਨੂੰ, ਅੱਛਾ ਜੀ। ਹਾਂਜੀ, ਫੇਰ ਅਸੀਂ ਇੱਥੋਂ ਗਏ, ਪਹਿਲਾਂ ਤੇ ਬਟ ਇਹ ਆ ਕਿ ਸਾਨੂੰ ਨਾ ਆਪਣਾ ਖਾਣ ਪੀਣ ਦਾ ਸਾਰਾ ਸਮਾਨ ਨਾਲ ਹੀ ਲੈ ਕੇ ਜਾਣਾ ਪਿਆ। ਵਿੱਚ ਨੀ ਅਸੀਂ ਰੁਕੇ, ਕਿਉਂਕਿ ਨਾ ਪਤਾ ਕੀ ਵਿੱਚੋ ਅੱਗੇ ਰੁਕਦੇ ਨਾ ਫਿਰ ਓ ਟਾਈਮ ਵੀ ਵੇਸਟ ਹੁੰਦਾ ਨਾਲ-ਨਾਲ,
ਫੇਰ
ਉਹ ਕੀ ਨਾਮ ਐ ਉਦਾ, ਵਿੱਚ ਚੱਜ ਦਾ ਅਹ ਖਾਣਾ ਵੀ ਨਹੀ ਮਿਲਦਾ, ਹਾਂਜੀ। ਵੈਸੇ, ਤੁਸੀਂ ਕਿੰਨੇ ਬੰਦਿਆਂ ਨੇ ਜਾਣਾ ਉੱਥੇ, ਚਾਰ ਜਾਣਿਆ ਨੇ। ਮੈਂ, ਮੇਰੀ ਸਿਸਟਰ ਤੇ ਮੇਰੇ ਮੰਮਾ ਪਾਪਾ। ਅੱਛਾ ਤੁਸੀਂ ਚਾਰ ਕੇ ਤੇ ਛੋਟੀ ਗੱਡੀ ਬਹੁਤ ਤੁਹਾਡੇ ਲਈ ਤੇ ਹਾਂਜੀ! ਹਾਂ ਤੁਸੀਂ ਨਾ ਛੋਟੀ ਗੱਡੀ ਕਰਿਓ, ਅਸੀਂ ਤੇ ਖੈਰ ਵੱਡੀ ਗੱਡੀ ਗਏ ਸੀ ਤੇ ਸਾਡੇ ਕੋਲ ਨਾ ਪੈਸੇ ਨੇ ਜ਼ਿਆਦਾ ਲ ਗੲੇ ਸੀ ਅੱਛਾ ਜੀ, ਕਿੰਨੇ ਕੁ ਪੈਸੇ ਲਾਗੇ ਸੀ ਤੁਹਾਡੇ? ਅਹ, ਸਾਡੇ ਤੇ ਲਾਗੇਦਵ ਸੀ ਸਮਝੋ ਆਣ ਜਾਣ ਦਾ, ਤੁਸੀਂ ਸਮਝਲੋ ਬੀ ਹਜਾਰ ਲੱਗ ਗਿਆ ਸੀ ਸਾਡਾ, ਅੱਛਾ ਜੀ।
ਹਾਂ, ਤੇ ਸਾਡੇ ਕੋਲ ਤੇ ਖੈਰ ਨਾ ਪਤਾ ਕੀ ਹੋਇਆ ਸੀ, ਸਾਡੇ ਕੋਲ ਨਾ ਪੈਟਰੋਲ ਵੀ ਉਹਨਾਂ ਨੇ ਸਾਡੇ ਤੋਂ ਹੀ, ਪਵਾਇਆ ਸੀ, ਸਿਰਫ ਉਹਨਾਂ ਦੀ ਗੱਡੀ ਸੀ ਤੇ ਡਰਾਈਵਰ ਸੀ, ਹੂੰ ਤੇ ਟੋਲ ਵੀ ਸਾਡਾ ਹੀ ਸੀ ਟੋਲ ਕਹਿਣ ਵਿੱਚ ਟੋਲ ਵੀ ਆਉਂਦਾ ਹੋਏਗਾ, ਕੋਈ ਮਨੀਕਰਨ ਸਾਹਿਬ ਗੁਰਦੁਆਰੇ ਜਾਂਦੇ ਨਾ ਆਪਾਂ ਤੇ ਟੋਲ ਵੀ ਆਉਂਦਾ, ਹੂੰ ਤੇ ਤਾਂ ਕਰ, ਕੇ ਫਿਰ ਅਸੀਂ ਉਹਨਾਂ ਨੂੰ ਕਿਹਾ, ਵੀ ਫੇਰ ਜਾਣਾ ਤੇ ਸੀ ਟੋਲ ਵੀ ਅਸੀਂ ਦਿੱਤਾ, ਪੈਟਰੋਲ ਵੀ ਅਸੀਂ ਪਾਇਆ, ਸਿਰਫ ਤੇ ਗੱਡੀ ਉਹਨਾਂ ਦੀ ਸੀ ਤੇ ਡਰਾਈਵਰ ਸੀ ਕਿਉਂਕਿ ਸਾਨੂੰ ਡਰਾਈਵ ਤੇ ਵਗੈਰਾ ਕਰਨੀ ਆਉਂਦੀ ਨੀ ਡਵ ਡਰਾਈਵਿੰਗ ਵੀ ਬਹੁਤ ਜ਼ਰੂਰੀ ਹੈ ਵੀ ਸਿੱਖਣੀ ਵੈਸੇ ਕਿਉਂਕਿ ਡ ਡਰਾਇਵਿੰਗ ਵੀ ਆਉਣੀ ਚਾਹੀਦੀ ਹੈ ਸਾਨੂੰ
ਹੈਲੋ, ਹਾਂਜੀ। ਤੇ ਬਸ ਫਿਰ ਤੁਸੀਂ ਆਪਣਾ ਖਾਣ ਪੀਣ ਦਾ ਸਮਾਨ ਨਾਲ ਲੈ ਜ਼ਰੂਰ ਲੈ ਕੇ ਜਾ ਪਾਣੀ ਦੀ ਬੋਤਲ ਜ਼ਰੂਰ ਲੈ ਕੇ ਜਾਏ, ਓਥੇ ਪਾਣੀ ਦੀ ਬੋਤਲ ਬਹੁਤ ਮਹਿੰਗੀ ਹੈ ਰਸਤੇ ਚ, ਅੱਛਾ ਜੀ।
ਹਾ ਜਾ ਤਾਂ ਤੁਸੀਂ
ਤੁਸੀਂ ਆਪਣਾ ਵੀ ਰੈ ਵਗੈਰਾ ਲੈ ਜਓ ਨਾਲ ਠੰਡੇ ਪਾਣੀ ਦਾ ਹਾਂਜੀ ਠੀਕ ਹੈ ਬੌਟਲ ਵਗੈਰਾ ਚਾ ਕੱਟ ਦੇਓ ਠੀਕ ਹੈ ਜੀ, ਬੈਗ ਨਾ ਖਾਲੀ ਲੈ ਕੇ ਜਾਇਓ ਉੱਥੇ ਕਿਉਂਕਿ ਬੈਗ ਚੁਕਣਾ ਬਹੁਤ ਖਾ, ਠੀਕ ਹੈ ਜੀ।
ਹੂੰ, ਔਰ ਨਾਲੇ ਪਾਵਰ ਬੈਂਕ ਜ਼ਰੂਰ ਲੈ ਆਇਓ, ਉਹ ਚਾਰਜਰ ਵਾਸਤੇ ਉੱਥੇ ਹੁੰਦਾ ਨੀ ਅਸੀਂ ਪੂਰੇ ਰਸਤੇ ਨਾ ਮਤਲਬ ਕਿ ਬਹੁਤ ਔਖੇ, ਖਾ ਯੂਜ ਕੀਤਾ ਫੋਨ ਕਿਉਂਕਿ ਦੇਖੋ ਫੋਨ ਦੀ ਵੀ ਜ਼ਰੂਰਤ ਸੀਗੀ ਫੋ ਫੋਟੋਆਂ ਵੀ ਤੇ ਖਿੱਚਣੀਆਂ ਸੀ ਨਾ ਉੱਥੇ ਜਾ ਕੇ, ਉਹ ਵੀ ਜ਼ਰੂਰੀ ਹੁੰਦੀ ਹੈ, ਫਿਰ ਫੋਨਾ, ਪਾਣੀ ਵੀ ਹੁੰਦੀ ਆ ਸੀ।
ਠੀਕ ਹੈ ਜੀ।
ਹਾਂ ਤੇ ਪਾਵਰ ਬੈਂਕ ਵਗੈਰਾ ਤੁਸੀਂ ਆਪਣਾ ਨਾਲ ਲੈ ਕੇ ਰੱਖ ਰਖਾਓ ਫਿਰ ਅਸੀਂ ਗਏ ਉੱਥੇ ਵਿੱਚ-ਵਿੱਚ ਰੁਕਦੇ-ਰੁਕਦੇ ਵੀ ਗਏ ਅਸੀਂ,
ਅੱਛਾ ਜੀ।
ਹੂੰ, ਫੇਰ ਅਸੀਂ ਸਿੱਧਾ ਪਹਿਲਾਂ ਤੇ ਆਪਾਂ ਨਾ ਇੱਕ ਥਾਂ ਸੀਗੀ ਉੱਥੇ ਘੁੰਮਣ ਵਾਸਤੇ, ਓਥੇ ਬਹੁਤ ਸੋਹਣੀ ਜਗ੍ਹਾ ਸੀ, ਪਾਣੀ ਵਗੈਰਾ ਸੀ, ਪਹਾੜੀ ਇਲਾਕੇ ਹੈ ਨਾ ਤੇ ਉਸ ਸਾਈਡ ਤੇ ਅਸੀਂ ਪਹਿਲਾਂ ਵਿੱਚ ਰੁਕ ਕੇ, ਉੱਥੇ ਫਿਰ ਉੱਥੇ ਨਾ ਇੱਕ ਮਤਲਬ ਕਿ ਜਿੱਦਾਂ ਕਿ ਅਹ, ਪਹਾੜੀ ਇਲਾਕਾ ਪਹਾੜੀ ਪਾੜੀ ਲੁੱਕ ਪਾ ਕੇ ਕੱਪੜੇ ਪਾ ਕੇ ਅਂਸੀ ਫੋਟੋਜ਼ ਵਗੈਰਾ ਕਲਿੱਕ ਕਰਵਾਇਆਂ।
ਅੱਛਾ ਈ।
ਓਨਾਂ ਦਾ ਖਰਚਾ ਓ ਅਲੱਗ ਸੀ ਡਰੈਸਿਸ ਦਾ, ਓਨਾਂ ਨੇ ਆਪਣੀ ਡਰੈਸਿਸ ਪਵਾਈਆਂ ਸੀ ਨਾ।
ਹਾਂਜੀ, ਓ ਕਿੰਨਾ ਖ਼ਰਚਾ ਹੋ ਗਯਾ ਸੀ?
ਓਦਾ ਇੱਕ ਵੀ ਡਰੈਸ ਜੇ ਆਪਾਂ ਪਾਈਆਂ ਸੀ ਤੇ ਛੇ ਸੌ ਰੁਪਏ ਦੀ ਸੀ। ਮਤਲਬ ਪਰ ਇੱਕ ਐ, ਪੂਰੀ ਓਨਾਂ ਨੇ ਡਰੈਸ ਦਿੱਤੀ ਸੀ ਸਾਨੂੰ ਉੱਪਰ ਤੋਂ ਲੈ ਕੇ ਥੱਲੇ ਤੱਕ ਦੀ।
ਅੱਛਾ ਈ।
ਹਾਂਜੀ, ਚੂੜੀਆਂ ਵਗੈਰਾ ਵੀ ਸੀ, ਓਨਾਂ ਦੇ ਜੇੜੇ ਪਟਕੇ-ਪੁਟਕੇ ਬਣਦੇ ਨੇ ਜੇੜਾ ਪਹਾੜੀਆਂ, ਪਹਾੜਨ ਲੋਕਾਂ ਹੁੰਦੀਆਂ ਨੇ ਜਿੱਥੇ ਪਹਾੜਨ ਦੀ‌‌‌ ਲੱਗਦੀਆਂ ਨੇ ਜਿਵੇਂ ਪਹਾੜਨ ਨੇ। ਓਦਾਂ ਦੀ ਪੂਰੀ ਲੁੱਕ ਦਿੱਤੀ ਸੀ ਓਨਾਂ ਨੇ ਨਾਲ ਸਾਨੂੰ ਟੋਕਰੀਆਂ ਚੁਕਾਇਆਂ ਮਤਲਬ ਫੋਟੋ ਸ਼ੂਟ ਓਨਾਂ ਦਾ ਸੀ। ਸਿਰਫ ਫੋਨ ਸਾਡਾ ਸੀ। ਆਪਾਂ ਫੋਨ ਅਪਣਾ ਲਿੱਤਾ ਸੀ। ਤੇ ਓਦਾਂ ਈ ਓਨਾਂ ਨੇ ਫਿਰ ਫੋਟੋਜ਼ ਵਗੈਰਾ ਸਾਨੂੰ ਕਲਿੱਕ ਕਰਨ ਦਿੱਤੀਆਂ ਸੀ ਫਿਰ ਅਸੀਂ ਥੋੜ੍ਹਾ ਜੇਹਾ ਕੁੰੰਮੇ-ਫਿਰੇ ਤੇ ਬਾਰੋਂ ਫਿਰ ਥੋੜਾ ਦੇਖੋ ਟਾਈਮ ਤੇ ਲੱਗ ਈ ਗਯਾ ਸੀ ਸਾਨੂੰ ਜਾਂਦੇ ਪਹੁੰਚਦੇ ਹੁਣ ਤੇ ਸ਼ਾਮ ਪੈ ਗੀ ਸੀ।
ਹਾਂਜੀ।
ਹਾਂ ਤੇ ਸ਼ੂਜ਼ ਵਗੈਰਾ ਤੁਸੀਂ ਨਾ ਚੱਪਲ ਨਾ ਪਾ ਕੇ ਜਾਏਓ ਓਥੇ ਜੁੱਤੀ ਵਗੈਰਾ ਨਾ ਪਾ ਕੇ ਕੇ ਜਾਏਓ ਤੁਸੀਂ ਸ਼ੂਜ ਵਗੈਰਾ ਹੀ ਪਾ ਕੇ ਜਾਏਓ। ਕਿਉਂਕਿ ਉੱਥੇ ਨਾ ਫਿਰ ਤੁਰਨਾ ਵੀ ਪੈਂਦਾ ਤੇ ਨਾਲੇ ਠੰਢ ਵੀ ਹੁੰਦੀ ਐ।
ਹਾਂਜੀ, ਮੌਸਮ ਕਿਵੇਂ ਦਾ ਸੀ ਓਧਰ?
ਹ ਉਸ ਟਾਈਮ ਮੌਸਮ ਤੇ ਠੰਡਾ ਈ ਸੀ ਕਿਉਂਕਿ ਇਸ ਸਾਈਡ ਗਰਮੀ ਸੀ ਨਾ ਤੇ ਪਹਾੜਾਂ ਵਿੱਚ ਆ ਕੇ ਥੋੜਾ ਜੇਹਾ ਥੋੜਾ ਜਿਹਾ ਓ ਵੀ ਸੀਗਾ ਸਾਨੂੰ ਠੰਡਾ-ਠੰਡਾ ਮੌਸਮ ਸੀ। ਏੱਥੇ ਈ ਗਰਮੀ ਸੀ਼। ਹੂੰ। ਬਾਕੀ ਤੁਸੀਂ ਅਪਣਾ ਲਗੇਜ ਵਗੈਰਾ ਦੇਖ ਲੈਣਾ ਫਿਰ ਆਪਾਂ ਵਿੱਚ ਈ ਥੋੜ੍ਹੀ ਦੇਰ ਰੁਕੇ ਸੀ ਇੱਕ-ਇੱ ਡੇਢ ਘੰਟਾ ਰੁਕੇ ਸੀ ਅਸੀਂ ਖਾਧਾ-ਪੀ ਤਾਂ ਥੋੜ੍ਹਾ ਜਿਹਾ ਸੀ। ਫਿਰ ਉਸ ਤੋਂ ਬਾਅਦ ਇੱਕ ਪਹਾੜਾਂ ਵਿੱਚ ਮੈਗੀ ਬੜੀ ਫੇਮਸ ਐ।
ਹਾਂਜੀ।
ਹਾਂ, ਫੇਰ ਅਸੀਂ ਓ ਵੀ ਖਾਧੀ ਮੈਗੀ ਵੀ ਖਾਧੀ ਸੀ। ਤੇਰੇ ਨਾਲ ਅਸੀਂ ਫਿਰ ਆਪਾਂ ਗੁਰਦੁਆਰੇ ਸਾਹਿਬ ਦਰਸ਼ਨ ਕੀਤੇ ਗੁਰਦੁਆਰਾ ਸਾਹਿਬ ਨਾ ਪਹਾੜਾਂ ਦੇ ਉੱਤੇ ਈ ਹੈਗਾ। ਮਤਲਬ ਥੱਲੇ ਅਹ ਥੱਲੇ ਸਾ ਪਾਣੀ ਜਾ ਰੇਆ ਸੀ। ਤੇ ਓਥੇ ਨਾ ਇੱਕ ਇੱਕ ਇਤਿਹਾਸਿਕ ਗੁਰਦੁਆਰਾ ਮਤਲਬ ਕਿ ਓ ਤੇ ਹੈ ਤੇ ਇਤਿਹਾਸਿਕ ਗੁਰਦੁਆਰਾ ਓਦੇ ਇਤਿਹਾਸ ਪਤਾ ਕੀ ਐ ਓਥੇ ਨਾ ਮਤਲਬ ਕਿ ਅਪਣੇ ਆਪ ਈ ਨਾ ਇੱਕ ਥਾਂ ਹੈਗੀ ਹੈ ਅਹ ਜਿੱਥੇ ਪਾਣੀ ਨਾ ਗਰਮ ਆ ਰੇਆ ਥੱਲੋਂ ਦੀ ਗਰਮ ਆ ਰੇਆ।
ਅੱਛਾ ਈ।
ਅਪਣੇ ਆਪ ਈ ਗਰਮ ਆ ਰੇਆ ਮਤਲਬ ਜਿੰਨਾ ਮਤਲ ਓ ਵੈਸੇ ਦੇਖੋ ਕਿੰਨਾ ਠੰਡਾ ਇਲਾਕਾ ਉਸ ਸਾਈਡ ਤੋਂ ਨਾਲ ਈ ਅਹ ਨੈਰ ਜੀ ਵੱਗ ਰੀ ਐ। ਉਸ ਸਾਇਡ ਤੇ ਠੰਡਾ ਪਾਣੀ ਐ ਲੇਕਿਨ ਇੱਕ ਇੱਕ ਥੋੜਾ ਜਿਹਾ ਕਹਿੰਦੇ ਨਾ ਕਿਰਪਾ ਸੀਗੀ ਬਾਬਾ ਜੀ ਦੀ ਤੇ ਓਥੇ ਨਾ ਉਸ ਸਾਇਡ ਇੰਨਾ ਕਿ ਪਾਣੀ ਜੇ ਗਰਮ ਜਾ ਰਿਹਾ ਸੀ। ਅਤੇ ਉਹਦੇ ਉੱਤੇ ਚੱਲ ਉਹਦੇ ਉ ਤੇ ਨਾ ਮਤਲਬ ਕਢਾਇਆ ਜਿਹਾ ਰੱਖ ਕੇ, ਉਹਨਾ ਨੇ ਛੋਲੇ ਉਬਾਲ ਰਹੇ ਸੀ ਉਹ।
ਹਾਂਜੀ, ਇਹ ਬਹੁਤ ਫੇਮਸ ਹੈ।
ਹਾਂ, ਇਸ ਚੀਜ਼, ਇਸ ਚੀਜ਼ ਨਾਲੋਂ ਤਾਂ ਜ਼ਿਆਦਾ ਹੀ ਫੇਮਸ ਹੈ, ਕਿ ਉੱਥੇ ਨਾ ਮਤਲਬ ਕਿ ਇੱਕ ਥਾਂ ਹੈਗੀ ਹੈ ਜਿੱ ਤੇ ਮੇਹਰ ਹੋਈ ਸੀ ਬਾਬਾ ਜੀ ਦੀ, ਤੇ ਉੱਥੇ ਨਾ ਗਰਮ ਪਾਣੀ ਆਉਂਦਾ, ਤੇ ਨਾਲੇ ਛੋਲੇ ਉਬਲਦੇ ਨੇ ਓ ਤੇ ਛੋਲੇ ਦਾ ਪ੍ਰਸ਼ਾਦ ਵੀ ਹੁੰਦਾ ਹੈ। ਲੰਗਰ ਹੁੰਦਾ ਛੋਲਿਆਂ ਦਾ
ਅੱਛਾ ਜੀ।
ਹਾਂ। ਤੇ ਫੇਰ ਉੱਥੇ ਗੁਰਦੁਆਰਾ ਸਾਹਿਬ ਤੇ ਥੋੜੀ ਜਿਹੀ ਪਹਾੜ ਦੇ ਉੱਤੇ ਹੀ ਹੈਗਾ ਥੋੜਾ ਜਿਹਾ ਚੜ੍ਹਨਾ ਪੈਂਦਾ ਹੈ, ਹੂਂ ਤੇ ਬਹੁਤ ਉਸ ਟਾਈਮ ਤੇ, ਬਹੁਤ ਰਸ਼ ਸੀ ਕਿਉਂਕਿ ਛੁੱਟੀਆਂ ਸੀ। ਬੱਚਿਆਂ ਦੀਆਂ, ਤੇ ਸਾਰੇ ਹੀ ਗਏ ਹੋਏ ਸੀ।
ਹਾਂਜੀ।
ਹਮ, ਤੋਂ ਸਵੇਰੇ ਬਸ ਥੋੜਾ ਜਿਹਾ ਨਾ ਮੈਂ ਬਿਜੀ ਸੀ, ਮੈਂ ਕਿਹਾ ਵੀ ਨਾ ਮੈਂ ਫੋਨ ਤਾਂ ਦੇਖ ਲਿਆ ਸੀ, ਤੁਹਾਡਾ ਆ ਰਿਹਾ ਸੀ, ਤੇ ਫਿਰ ਮੈਂ ਮੈਸੇਜ ਪੜਿਆ ਮੈਂ ਕਿਹਾ ਵੀ, ਨਾ ਪੁੱਛ ਰਹੇ ਨੇ, ਕਿ ਤੁਸੀਂ ਮਨੀਕਰਨ ਸਾਹਿਬ ਗਏ ਸੀ ਦੇਖੋ ਘੁੰਮਣ ਜਾਣ ਦਾ ਦਿਲ ਤੇ ਬਹੁਤ ਕਰਦਾ ਹੈ। ਬਟ ਇਹ ਖਰਚਾ ਵੀ ਬਹੁਤ ਦਾ ਨਾਲ-ਨਾਲ ਨਾ, ਹਾਂ ਆਪਣੀ ਪੋਕਿਟ ਮਨੀ ਦੇਖ ਕੇ ਈ ਬੰਦਾ ਚੱਲਦਾ, ਮੈਂ ਤਾਂ ਉਸ ਟਾਈਮ ਬਹੁਤ ਆਪਾਂ ਤੇ ਏਦਾਂ ਕੀਤਾ ਸੀ ਕੁਛ ਸਾਡਾ ਨਾ ਰਲ ਮਿਲ ਕੇ ਅਸੀਂ ਕੀਤਾ ਸੀ, ਸਾਡੇ ਮਾਮਾ ਜੀ ਉਹ ਨੇ ਨਾਲ ਕਰ ਲਿਆ ਸੀ, ਨਾਲੇ ਅਸੀਂ ਹੋ ਗਏ ਸੀ। ਫਿਰ ਅਸੀਂ ਦੋਨਾਂ ਨੇ, ਅਹ ਮਿਲ ਕੇ, ਪੈਸੇ ਪਾ ਕੇ ਉਹਨਾਂ ਨੇ ਕਰਤਾ ਸੀਗਾ ਹੁਣ ਤੇ ਦੇੋ ਤੇ ਹੈ ਹੀ ਚਾਰ ਬੰਦੇ, ਤੁਹਾਡਾ ਖਰਚਾ ਵੀ ਇੰਨਾ ਨੀ ਹੋਣਾ, ਜ਼ਿਆਦਾ ਤੇ ਹੋਣਾ ਨੀ ਤੇ ਤੁਸੀਂ ਤਾਂ ਆਪਣਾ ਦੇਖ ਕੇ ਚੱਲੋਗੇ ਬਾਕੀ
ਹਾਂਜੀ!
ਹਮ, ਬਾਕੀ ਆਪਣੇ ਨਾ ਥੋੜੇ ਜਿਹੇ ਕੱਪੜੇ ਵਗੈਰਾ, ਕੋਟੀਆਂ ਵਗੈਰਾ ਵੀ ਲੈ ਜਾਓ, ਕਿਉਂਕਿ ਉੱਥੇ ਦੇ ਨਾ ਮੌਸਮ ਦਾ ਨੀ ਪਤਾ ਲੱਗਦਾ ਕੁਛ ਵੀ, ਵੀ ਕਿੱਦਾਂ ਮੌਸਮ ਪਲਟ ਜਾਂਦਾ ਗਰਮੀ ਵੀ ਲੱਗਦੀ ਹੈ, ਕਿਉਂਕਿ ਪੈਦਲ ਤੁਰਨਾ ਪੈਂਦਾ ਥੋੜ੍ਹਾ ਜਿਹਾ, ਦੇਖੋ ਗੱਡੀਆਂ ਵਗੈਰਾ ਪਿੱਛੇ ਹੀ ਖੜੀਆਂ ਹੋ ਜਾਂਦੀਆਂ ਨੇ, ਕਿਉਂਕਿ ਉੱਥੇ ਨਾ ਮਤਲਬ ਕਿ, ਫਿਰ ਟ੍ਰੈਫਿਕ ਵਗੈਰਾ ਜਾਮ ਹੋ ਜਾਂਦਾ ਹੈ। ਕਿਉਂਕਿ ਲੋਕੀ ਉੱਪਰੋਂ ਦੇ ਥੱਲੇ ਵੀ ਆ ਰਹੇ ਹੁੰਦੇ ਨੇ। ਤੇ ਥੱਲੋਂ ਉੱਪਰ ਜਾ ਰਹੇ ਹੁੰਦੇ ਨੇ ਲੋਕੀ, ਤਾਂ ਕਰਕੇ ਫਿਰ ਜਾਮ ਵੀ ਹੋ ਜਾਂਦਾ, ਫਿਰ ਸਾਨੂੰ ਤਾਂ ਡਰਾਈਵਰ ਨੇ ਕਿਹਾ, ਕਿ ਇੱਥੇ ਪਿੱਛੇ ਹੀ ਉਤਰ ਜਾਓ ਬਾਕੀ ਕਿ ਜਿੱਥੇ ਤੁਸੀਂ ਅੱਗੇ ਜਾਣਾ, ਤੇ ਤੁਸੀਂ ਪੈਦਲ ਹੀ ਚਲੇ ਜਾਓ। ਫੇਰ ਅਸੀਂ ਕਿਹਆ ਵੀ, ਚਲੋ ਕੋਈ ਨੀ ਅਹ ਅਸੀਂ ਪੈਦਲ, ਫਿਰ ਅਸੀਂ ਪੈਦਲ, ਤੇ ਪਤਾ ਨੀ ਕਿੰਨੇ ਕਿਲੋਮੀਟਰ, ਤਿੰਨ ਪਤਾ ਨੀ, ਚਾਰ ਕਿਲੋਮੀਟਰ ਅਸੀਂ ਪੈਦਲ ਹੀ ਤੁਰਦੇ ਰਹੇ ਸੀ। ਪੈਦੇ ਤੁਰਨ ਦਾ ਇਹ ਫਾਇਦਾ ਹੋ ਗਿਆ, ਸਾਨੂੰ ਥੋੜ੍ਹੀ ਜਿਹੀ ਸਾਡੀ ਬੋਡੀ ਜੋ ਸੀ ਥੋੜੀ ਅਕੜੀ ਹੋਈ ਸੀ ਨਾ, ਕਾਰ ਚ ਬੈਠ-ਬੈਠ ਕੇ ਅਸੀ ਬੋਰ ਹੀ ਹੋ ਗਏ ਸੀ, ਇਹਨਾ ਸਫ਼ਰ ਕਰਨ ਤੋਂ ਬਾਅਦ ਸਾਨੂੰ ਏ ਸੀ ਚਲ ਤੁਰਨਾ ਪੈ ਗਿਆ, ਤੇ ਨਾਲ-ਨਾਲ ਦੁਕਾਨਾਂ ਲੱਗੀਆਂ ਹੋਈਆਂ ਸੀ। ਅਸੀਂ ਉੱਥੇ ਉਹਦੇ ਨਾਲ-ਨਾਲ ਸ਼ੋਪਿੰਗ ਵੀ ਕਰਦੇ ਰਹੇ, ਉੱਥੇ ਬਹੁਤ ਤੇ ਨਾ ਝੁਮਕੇ ਬਹੁਤ ਸੋਹਣੇ ਸੀ, ਜਦੋਂ ਤੁਸੀਂ ਜਾਓਗੇ ਨਾ, ਝੁਮਕੇ ਦੇਖਣਾ ਬਹੁਤ ਸੋਹਣੇ-ਸੋਹਣੇ ਲੱਗੇ ਹੋਏ ਸੀ, ਜੁੱਤੀਆਂ ਵੀ ਸੀ ਉੱਥੇ, ਡਰੈਸਿਸ ਵੀ ਸੀ, ਬਟ ਡਰੈਸ ਜਿਸ ਦਾ ਮੈਨੂੰ ਨਾ, ਕੱਪੜਾ ਵੀ ਪਸੰਦ ਆਇਆ, ਉੱਥੇ ਦਾ ਕੱਪੜਾ ਬਹੁਤ ਹਲਕਾ ਜਿਹਾ ਲੱਗ ਰਿਹਾ ਸੀ, ਲੇਕਿਨ ਜੁਮਕੇ ਔਰ ਜੁੱ ਆਂ, ਉਹ ਬਹੁਤ ਸੋਹਣੀਆਂ ਸੀ, ਸਸਤੀਆਂ ਵੀ ਸੀ, ਬੰਦਾ ਲੈ ਸਕ ਕਿੱਦ ਮੈਂ ਲੈ ਕੇ ਆਈ ਸੀ, ਮੇਰੀ ਮਾਮਾ ਜੀ ਦੀ ਕੁੜੀਆਂ ਵੀ ਲੈ ਕੇ ਆਈ ਸੀ, ਆਪਾਂ ਸਾਰੇ ਮਿਲ ਕੇ ਲੈ ਕੇ ਆਏ ਸੀ।
ਅੱਛਾ ਜੀ, ਹਿਮਾਚਲੀ ਡਰੈਸੀ ਸੀ।
ਹਾਂਜੀ।
ਹਿਮਾਚਲ ਡਰੈਸ ਸੀਗੀਆਂ?
ਹਿਮਾਚਲ ਵੀ ਸੀਗੀ, ਸਿੰਪਲ ਫਰੋਕਾਂ ਵੀ ਸੀ, ਟੋਪ ਵੀ ਸੀਗੇ ਉੱਥੇ, ਤੇ ਮੈਨੂੰ ਕੱਪੜਾ ਨੀ ਸਹੀ ਲੱਗਿਆ ਓਹਨਾਂ ਦਾ, ਬਟ ਏਸ ਚੀਜ ਕੋ ਆਪਾਂ ਖਰਚਾ ਵੀ ਕਰ ਰਹੇ ਹਾਂ, ਤੇ ਫਿਰ ਕੱਪੜਾ ਤੇ ਚਜਦਾ ਲੈ ਕੇ ਆਈਏ ਨਾ ਫਿਰ,
ਹਾਂਜੀ।
ਹੈ ਨਾ ਚਲੋ ਠੀਕ ਏ, ਅ ਬਾਕੀ ਤੁਸੀਂ ਜਾਣਾ ਜ਼ਰੂਰ, ਤੇ ਅਗਰ ਕੁਛ ਵੀ ਤੁਹਾਨੂੰ ਅਹ ਘੁੰਮਣ ਵਗੈਰਾ ਦਾ ਪਤਾ ਕਰਨਾ ਤੇ ਤੁਸੀਂ ਮੈਨੂੰ, ਕਦੋਂ ਵੀ ਫੋਨ ਕਰ ਲਿਓ ਠੀਕ ਐ ਜੀ।
ਹਾਂਜੀ -ਠੀਕ ਐ, ਜੀ।
ਠੀਕ ਆ ਓਕੇ, ਸਤਿ ਸ਼੍ਰੀ ਅਕਾਲ ਜੀ।
ਠੀਕ ਆ।
ਸਤਿ ਸ਼੍ਰੀ ਅਕਾਲ।